ਹੈਲ
ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ
ਹੈਲੋ,
ਹੈਲੋ, ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ
ਆਵਾਜ਼ ਨਹੀਂ ਆ ਰਹੀ,
ਹੈਲੋ,
ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਕਿਵੇਂ ਓ
ਮੈਂ ਵਧੀਆ ਤੁਸੀਂ ਸੁਣਾਓ, ਤੁਸੀਂ ਕਿਵੇਂ ਹੋ?
ਵਧੀਆ ਵਧੀਆ ਹੋਰ ਘਰ ਸਭ ਠੀਕ ਨੇ?
ਹਾਂਜੀ ਸਭ ਵਧੀਆ,
ਅੱਛਾ, ਕੁਝ ਨੀ ਬੈਠੇ ਸੀ ਹੁਣ ਸੋਚਦੇ ਪਏ ਆ ਬਾਜ਼ਾਰ ਜਾਈਏ ਹੁਣ,
ਅੱਛਾ, ਕੀ ਬਣਾਇਆ ਤੁਸੀਂ?
ਹੋਰ ਤੁਸੀਂ ਕੀ ਕਰਦੇ ਪਏ ਓ
ਅਸੀਂ ਕੁਛ ਨਹੀਂ,
ਹੈਲੋ,
ਅਸੀਂ ਵੀ ਚਾਹ ਪੀਂਦੇ ਪਏ ਸੀ।
ਹਾਂਜੀ,
ਅਸੀਂ ਵੀ ਚਾਹ ਪੀਂਦੇ ਪਏ ਸੀ।
ਅੱਛਾ, ਅਸੀਂ ਵੇਖਾਂਗੇ ਹੁਣ ਬਾਜ਼ਾਰ ਜਾਈਏ ਹੁਣ। ਅਹ ਕੁਝ ਖਾ ਕੇ ਆਈਏ,
ਹਾਂਜੀ-ਹਾਂਜੀ, ਪਰ ਬਾਹਰ ਦਾ ਫਾਸਟ ਫੂਡ ਅੱਛਾ ਨਹੀਂ ਹੁੰਦਾ
ਅੱਛਾ,
ਘਰ ਜਿਨਾ ਬਣਾਓ ਉਹ ਸੈਟ ਹੈ,
ਅੱਛਾ, ਅਸੀਂ ਵੀ ਖਾ ਲੈਂਦੇ ਹਾਂ ਕਦੀ-ਕਦੀ।
ਹਾਂਜੀ-ਹਾਂਜੀ।
ਜ਼ਿਆਦਾਤਰ ਗੋਲ ਗੱਪੇ ਈ ਖਾਂਨੇ ਆ ਅਸੀਂ।
ਹਾਂਜੀ, ਰੋਜ਼ ਰੋਜ਼ ਨੀ, ਖਾਣਾ ਚਾਹੀਦਾ ਕਦੇ ਕਦੇ ਤਾਂ ਕੋਈ ਗੱਲ ਨੀ ਖਾ ਸਕਦੇ ਹਾ ਕਦੇ
ਅੱਛਾ,
ਖਾ ਲੈਂਨੇ ਆ ਪਰ, ਕੀ ਕਰੀਏ? ਕਦੀ- ਕਦੀ ਘਰ ਬਣਾ ਲੈਨੇ ਆ।
ਸਈ ਗੱਲ ਐ।
ਕਦੀ- ਕਦੀ ਘਰ ਬਣਾ ਲੈਂਨੇ ਆਂ ਨਾ, ਕਦੀ- ਕਦੀ ਖਾ ਲੈਂਨੇ ਆ।
ਤੁਸੀਂ ਕਦੇ ਹੇਮਕੁੰਟ ਸਾਹਿਬ ਗਏ ਓ?
ਹਾਂਜੀ?
ਹੇਮਕੁੰਟ ਸਾਹਿਬ ਗਏ ਓ?
ਨਾ- ਨਾ ਜਾਵਾਂਗੇ। ਹੋ ਕ ਦੇ ਹਾਂ
ਹੈਲੋ।
ਹੈਲੋ।
ਹਾਂਜੀ। ਸੋਚਦੇ ਪਏ ਆ ਜਾਵਾਂਗੇ।
ਹੋਰ ਤੁਸੀਂ ਗਏ ਓ?
ਹਾਂਜੀ।
ਤੁਸੀਂ ਗਏ ਹੋ?
ਹਾਂਜੀ ਅਸੀਂ ਗਏ ਸੀ।
ਆਵਾਜ਼ ਨੀ ਆਰੀ ਤੁਹਾਡੀ।
ਹੈਲੋ।
ਹਾਂਜੀ-ਹਾਂਜੀ। ਮੈਂ ਕਹਿ ਰਹੀ ਆ ਤੁਸੀਂ ਗਏ ਹੋ?
ਹਾਂਜੀ ਅਸੀਂ ਤਾਂ ਗਏ ਸੀ।
ਅੱਛਾ, ਕਦ ਗਏ ਸੀ।
ਛਹਾਡੇ ਅ ਛੋਟੇ ਅੰਦੇ ਗਏ ਸੀ ਅਸੀਂ।
ਅੱਛਾ, ਭੀੜ ਸੀ।
ਹਾਂਜੀ, ਬੜੀ ਭੀੜ ਸੀ, ਬਹੁਤ ਠੰਡ ਹੈਗੀ ਆ ਉੱਥੇ।
ਅੱਛਾ।
ਬਹੁਤ ਜ਼ਿਆਦਾ ਠੰਡ ਹੈਗੀ ਹੈ।
ਹੋਰ?
ਹਾਂਜੀ? ਹ ਹਾਂਜੀ।
ਹੈਲੋ।
ਬਸ ਸਭ ਵਧੀਆ। ਹਾਂਜੀ।
ਹੈਲੋ।
ਹੈਲੋ।
ਹੈਲੋ, ਹੈਲੋ।
ਹੈਲੋ।
ਹੈਲੋ।
ਭੀੜ ਸੀ ਉੱਥੇ?
ਹਾਂਜੀ, ਬੜੀ ਭੀੜ ਸੀ ਉੱਥੇ।
ਅੱਛਾ। ਹੋਰ ਦਰਸ਼ਨ ਹੋਗੇ ਨੇ।
ਹਾਂਜੀ -ਹਾਂਜੀ ਵਧੀਆ ਹੋ ਗਏ।
ਅੱਛਾ।
ਹੋਰ, ਅਸੀਂ ਵੀ ਸੋਚਦੇ ਪਏ ਹਾਂ ਜਾਈਏ
ਹਾਂਜੀ -ਹਾਂਜੀ ਜ਼ਰੂਰ ਹੋ ਕੇ ਆਉਣਾ ਤੁਸੀਂ ਵੀ
ਹਾਂਜੀ
ਤੁਸੀਂ ਵੀ ਜ਼ਰੂਰ ਹੋ ਕੇ ਆਣਾ ਤੁਸੀਂ ਵੀ ਜ਼ਰੂਰ ਹੋ ਕੇ ਆਣਾ ਸਾਰੇ ਤੁਸੀਂ ਵੀ ਜ਼ਰੂਰ ਹੋ ਕੇ ਆਣਾ ਸਾਰੇ
ਹਾਂਜੀ -ਹਾਂਜੀ ਜਾ ਜਾਵਾਂਗੇ ਅਸੀਂ ਵੀ
ਹਾਂਜੀ ਉੱਥੇ ਬੜੀ ਠੰਢ ਹੈਗੀ ਹੈ ਬਹੁਤ ਜ਼ਿਆਦਾ ਸਰਦੀਆਂ ਦੇ ਕੱਪੜੇ ਲੈ ਕੇ ਜਾਣਾ
ਹਾਂਜੀ -ਹਾਂਜੀ ਅ ਮੇਰੇ ਵੀਰ ਦਾ ਦੋਸਤ ਗਿਆ ਹੈ ਨਾ ਉਹ ਵੀ ਉੱਥੇ ਵੀ ਠੰਡ ਹੈਗੀ, ਉੱਥੇ ਤੇ ਠੰਡ ਹੁੰਦੀ ਆਉਂਦੀ ਬਰਫ਼ ਪੈਂਦੀ ਹੈ ਨਾ ਉੱਥੇ
ਹਾਂਜੀ -ਹਾਂਜੀ ਬਹੁਤ ਬਰਫ਼ ਪੈਂਦੀ
ਕਿਉਂਕਿ, ਮਾਈ ਵਿੱਚ ਖੁੱਲ੍ਹੇ ਸੀ ਕਪਾਠ ਹੇਮਕੁੰਟ ਸਾਹਿਬ ਦੇ ਹੈਲੋ
ਮੋਟਾ ਦਿਮਾਗ ਹੈਗਾ ਹੈਲੋ
ਤੁਸੀਂ ਸੁਣਿਆ, ਇੱਥੇ ਅੱਗ ਲੱ ਗ ਹੈਲੋ
ਹੈਲੋ
ਹੈਲੋ
ਹੈਲੋ ਹੈਲੋ
ਹੈਲੋ, ਹਾਂਜੀ
ਤੁਸੀਂ ਸੁਣਿਆ, ਇੱਥੇ ਅੱਗ ਲੱਗੀ ਏ।
ਕਿੱਥੇ
ਇੱਥੇ ਯਮੁਨਾ ਨਗਰ ਵਿਚ
ਅਛਾ ਜੀ
ਟਿਊਸ਼ਨ ਸੈਂਟਰ ਦੇ ਵਿਚ ਅੱਗ ਲੱਗੀ ਦੋ ਚਾਰ ਦਿਨ ਹੋ ਗਏ ਨੇ
ਅਛਾ
ਬਹੁਤ ਅੱਗ ਲੱਗੀ ਬੜੇ ਬੱਚੇ ਘਾਇਲ ਹੋਏ ਨੇ ਤੇ ਮਰੇ ਵੀ ਨੇ
ਅਛਾ
ਹਾਂਜੀ
ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਅਸੀਂ ਤੇ ਮਤਲਬ ਫੋਨ ਵੇਖਣੇ ਹਾਂ ਪਰ ਨਿਊਜ਼ ਕੋਈ ਨੀ ਵੇਖਦੇ ਅਸੀਂ ਮਤਲਬ ਨਿਊਜ਼ ਤੇ ਆ ਹੀ ਜਾਂਦਾ
ਹਾਂਜੀ -ਹਾਂਜੀ ਪਰ ਵੇਖਣੀ ਚਾਹੀਦੀ ਹੈ ਨਿਊਜ਼ ਵੀ ਦੇਖਣਾ ਬੜਾ ਜ਼ਰੂਰੀ ਹੁੰਦਾ ਹੈ ਸਾਨੂੰ ਪਤਾ ਲੱਗਦਾ ਹੈ।
ਸਹੀ ਗੱਲ
ਹੈਲੋ
ਹਾਂਜੀ
ਸਾਨੂੰ ਵੇਖਣੀ ਚਾਹੀਦੀ ਹੈ ਨਿਊਜ਼
ਸਹੀ ਗੱਲ ਹੈ
ਸਾਨੂੰ ਪਤਾ ਲੱਗਦਾ, ਫੇਰ ਕੀ ਹੋ ਰਿਹਾ ਦੁਨੀਆਂ ਵਿੱਚ
ਹਾਂਜੀ- ਹਾਂਜੀ ਹੈ।
ਹਾਂਜੀ।
ਅਖ਼ਬਾਰ ਵੀ ਪੜ੍ਹਨੀ ਚਾਹੀਦੀ ਹੈ। ਪਰ ਅਸੀ ਪੜ੍ਹਦੇ ਹੀ ਨਹੀ ਹੁਣ ਤੇ ਪਹਿਲੇ ਪੜ੍ਹਦੇ ਸੀ। ਸਾਰੇ ਹੁਣ ਤਾਂ ਕੋਈ ਪੜ੍ਹਦਾ ਹੀ ਨਹੀ ਹੈਗਾ ਸਾਰਿਆਂ ਨੂੰ ਮੰਗਉਣ ਦਾ ਸ਼ੌਕ ਹੈਗਾ ਏ ਹੁਣ ਤੇ ਪੜ੍ਹਦਾ ਕੋਈ ਨੀ ਹੈਗਾ ਪਹਿਲੇ ਜਮਾਨੇ ਦੇ ਦੇਸੀ ਹਾਂਜੀ।
ਤੁਸੀ, ਕਿੰਨਾ ਪਾਣੀ ਪੀਂਦੇ ਹੋ?
ਪੀ ਲੈਂਨੇ ਆ, ਇਕ-ਦੋ ਗਲਾਸ। ਵੈਸੇ ਤੇ ਗਰਮੀ ਹੈਗੀ ਏ, ਭੁਲ ਹੀ ਜਾਂਨੇ ਆ, ਅਸੀ ਤਾ ਪਾਣੀ ਪੀਣਾ ਈ।
ਮਤਲਬ ਦਿਨ ਵਿਚ ਤੇ, ਏਕ-ਦੋ ਗਲਾਸ ਹੀ ਪੀਂਨੀ ਆ, ਮੈਂ। ਅਹ ਕਦੀ ਨਿੰਬੁ ਪਾਨੀ ਬਣਾ ਲਿੱਤਾ, ਤੇ ਕਦੀ ਅਹ ਸ਼ੇਕ ਬਣਾ ਲਿੱਤਾ, ਤੇ ਉਹ ਗੱਲ ਵੱਖਰੀ ਏ।
ਹਾਂਜੀ-ਹਾਂਜੀ। ਨਿੰਬੂ ਪਾਣੀ ਬਣਾਕੇ ਪੀ ਲਿਓ।
ਹਾਂਜੀ, ਤਾਂ ਪਤਾ ਨਹੀ ਲੱਗਦਾ, ਪਰ ਇਹ ਠੰਡਾ ਪਾਨੀ ਪੀਣਾ ਵੀ ਨੀ ਚਾਹੀਦਾ। ਤੇ ਕੋਸਾ ਪਾਣੀ ਪਿਆ ਨੀ ਜਾਂਦਾ, ਇੰਨੀ ਗਰਮੀ ਵਿੱਚ।
ਆਂਜੀ-ਆਂਜੀ, ਨਹੀ ਤੇ ਫੇਰ ਗਲਾ ਖ਼ਰਾਬ ਹੋ ਜਾਂਦਾ‌।
ਹਾਂਜੀ। ਹੋਰ
ਬਸ ਵਧੀਆ।
ਅਛਾ।
ਹੂੰ।
ਤੁਸੀ ਨੀ ਗਏ ਕਿੱਥੇ?
ਨਾ, ਅਸੀ ਤੇ ਨਹੀ ਗਏ ਹਜੇ ਤੱਕ, ਮਨਾਲੀ ਗਏ ਤੁਸੀ, ਪਿਛਲੀ ਛੁੱਟੀਆਂ ਦੇ ਵਿਚ ਇਸ ਵਾਰੀ ਨੀ ਗਏ‌। ਪਿਛਲੀ ਛੁੱਟੀਆਂ ਦੇ ਵਿੱਚ ਮਨਾਲੀ ਗਏ ਸੀ।
ਅੱਛਾ।
ਮਨਾਲੀ ਗਏ ਸੀ, ਅਸੀ।
ਅਛਾ।
ਹਾਂਜੀ, ਨਾ-ਨਾ ਐਸ ਵਾਰੀ ਨਹੀ ਗਏ।
ਅਛਾ, ਅਰੇ ਗਰਮੀ ਵੀ ਬਹੁਤ ਪੈਂਦੀ ਪਈ ਏ ਨਾ, ਕੀ ਕਰੀਏ ਹੁਨ।
ਪਿਛਲੀ ਵਾਰੀ ਥੋੜੀ ਕਮ ਸੀ, ਗਰਮੀ। ਐਸ ਵਾਰੀ ਬਹੁਤ
ਸਹੀ ਗੱਲ ਐ, ਹੁਣ ਤੇ ਜਦ ਦੀ ਬਰਸਾਤ ਆਈ ਏ ਨਾ, ਤਾਂ ਹੋਰ ਗਮ, ਗਰਮੀ ਪੈ ਗਈ ਏ‌।
ਹਾਂਜੀ-ਹਾਂਜੀ।
ਹਾਂਜੀ, ਕਿਉਕਿ ਨਾ, ਇੱਕ ਜਿਸ ਦਿਨ ਬਰਸਾਤ ਆਂਦੀ ਏ, ਨਾ ਉਸ ਦਿਨ ਮੌਸਮ ਠੰਡਾ ਰਹਿੰਦਾ ਏ, ਓਹਦੇ ਅਗਲੇ ਦਿਨ ਐਨੀ ਧੂਪ, ਐੰਨੀ ਧੂਪ ਐਂਨੀ ਗਰਮੀ ਪੈਂਦੀ ਏ ਨਾ, ਬਾਹਰ ਜਾਣ ਦਾ ਦਿਲ ਨੀ ਕਰਦਾ ਬੰਦੇ ਦਾ।
ਬਹੁਤ ਗਰਮੀ ਹੁੰਦੀ ਹੈ, ਬਹੁਤ ਜ਼ਿਆਦਾ।
ਹਾਂਜੀ, ਕੀ ਕਰੀਏ ਗਰਮੀ ਐਨੀ ਪੈਂਦੀ ਪਈਏ। ਬਾਹਰ ਜਾਣ ਵਾਸਤੇ ਵੀ ਨਾ, ਦਾਹ ਵਾਰ ਸੋਚਣਾ ਪੈਂਦਾ ਏ, ਕੀ ਕਰੀਏ, ਕੀ ਕਰੀਏ। ਹ ਪਰ ਨਾ ਅੱਜ-ਕੱਲ ਤੇ, ਲੋਕ ਘਰ ਬੈਠੇ ਮੰਗਾਂਦੇ ਨੇ ਸਮਾਨ ਵੀ।
ਹਾਂਜੀ, ਹਾਂ
ਹੈਲੋ।
ਹੈਲੋ!
ਪਰਨਾ ਅੱਜ-ਕੱਲ ਤੇ ਲੋਕ, ਘਰ ਬੈਠੇ ਮੰਗਾਂਦੇ ਨੇ, ਸਮਾਨ ਵੀ। ਪਹਿਲੇ ਤੇ, ਐਵੇਂ ਹੁੰਦਾ ਵੀ ਨਹੀਂ ਸੀ।
ਪਹਿਲੇ ਜਮੈਟੋ ਵੀ ਨਹੀਂ ਹੋਂਦੀ ਸੀ, ਬਲਿੰਕੀਟ ਵੀ ਨਹੀਂ ਹੋਂਦਾ ਸੀ।
ਸਹੀ ਗੱਲ ਐ ਹੁਣ ਤੇ, ਬਹੁਤ ਕੁਝ ਹੋਗਿਆ ਏ।
ਹਾਂਜੀ-ਹਾਂਜੀ।
ਹਾਂਜੀ!
ਹੁਣ, ਐਨਾਂ ਕਰਕੇ ਕੋਈ ਬਾਹਰ ਹੀ ਨਿਕਲਦਾ, ਕਦੇ-ਕਦੇ ਮੰਗਾ ਲੈਂਦੇ ਆ, ਰਾ ਵੇਲੇ ਅਗਰ ਨਾ ਹੋਵੇ ਕੋਈ ਚੀਜ਼ ਦੀ ਬੜੀ ਜ਼ਰੂਰਤ ਹੋਵੇ
ਸਹੀ ਗੱਲ ਹੈ, ਅਸੀਂ ਵੀ ਵੇਖ ਦੇਖਣੇ ਹਾਂ ਜਦ ਮਨ ਆਉਂਦਾ ਹੈ ਵੈਸੇ ਤਾਂ ਦਿਨ ਵਿੱਚ ਖਾਇਆ ਨੀ ਜਾਂਦਾ ਇਨੀ ਗਰਮੀ ਹੁੰਦੀ ਏ
ਹਾਂਜੀ-ਹਾਂਜੀ।
ਹਾਂਜੀ।
ਬੜੀ ਗਰਮੀ ਹੈ ਬਹੁਤ ਜ਼ਿਆਦਾ।
ਹਾਂਜੀ।
ਬਹੁਤ ਗਰਮੀ ਆ ਹੈਗੀ ਹੈ।
ਸਹੀ ਗੱਲ ਆ, ਰਸੋਈ ਵਿੱਚ ਵੀ ਨਹੀਂ ਖਲੋਤਾ ਜਾਂਦਾ ਹੁਣ, ਤੇ, ਕੀ ਕਰੀਏ, ਰੋਟੀ ਤੇ ਬਣਾ ਨੀ ਹੈਗੀ ਏ।
ਹਾਂਜੀ।
ਤੇ ਅੱਜ ਕੱਲ੍ਹ ਦੇ ਬੱਚੇ ਤੇ ਰੋਟੀ ਵੀ ਨਹੀਂ ਖਾਂਦੇ।
ਹੂੰ, ਗਰਮੀ ਹੈਗੀ ਹੈ ਨਾ।
ਹਾਂਜੀ,
ਗਰਮੀ ਹੈਗੀ ਹੈ ਨਾ।
ਹਾਂਜੀ, ਤਾਈ ਕਰਕੇ,
ਕੀ ਕਰੀਏ, ਸਬਜ਼ੀ ਵੀ ਖ਼ਰਾਬ ਹੋ ਜਾਂਦੀ ਹੈ ਫੇਰ ਜਲਦੀ,
ਚਲੋ ਠੀਕ ਹੈ ਮੈਂ ਨਾ ਫੇਰ ਗੱਲ ਕਰਨੀ ਆ।
ਠੀਕ ਆ।
ਠੀਕ ਹੈ। ਫੇਸਬੁੱਕ,